ਹੈਲੋ।
ਹੈਲੋ।
ਹੈਲੋ।
ਹੈਲੋ, ਹੈਲੋ ਸਾਸ਼੍ਰੀ ਕਾਲ ਵੀਰ ਜੀ।
ਨੈੱਟਵਰਕ ਈ ਨੀ ਆਂਦੇ ਤੂਆਡੇ। ਹੈਲੋ।
ਹੈਲੋ।
ਹਾਂਜੀ।
ਛੀ ਵੀਰ ਜੀ, ਹੋਰ ਸੁਨਾਓ ਭਾਜੀ? ਮੈਂ ਹੋਰ ਸੁਨ ਬਾਈ ਜੀ, ਕੀ ਹਾਲ ਜੇ?
ਵਦੀਆ ਵੀਰ ਜੀ, ਹੋਰ ਤੂਸੀ ਸੁਣਾਓ? ਘਾਰ
ਬਾੱਹ ਠੀਕ-ਠਾਕ ਜੀ, ਜੀ।
ਹੋਰ ਗਰਮੀ-ਗੁਰਮੀ ਕਿਵੇਂ ਪੈਂਦੀ? ਗਰਮੀ ਪੈ ਰੀ ਐ? ਅਪਨੇ ਵੀ ਬਈ ਬੁਰਾ ਹਾਲ ਕੀ ਹਾਲ ਨੇ ਚਿਪ-ਚਿਪ ਹੋਏਆ ਪੜੈ ਐ ਸਾਰਾ ਸਿਸ
ਹਾਂਜੀ, ਹਾਂਜੀ ਗਰਮੀ ਬੜੀ
ਓ ਵਾਲੀ ਨੀ ਹੈਗੀ ਪੈਲਾਂ ਜਿਵੇਂ ਹਾਂ, ਹਾਂ ਜਿਵੇਂ ਪੈਲਾਂ ਲੂ ਲਾ ਚਾੱਲ ਜਾਂਦੀ ਸੀ, ਓ ਤਾਂ ਸਰ ਜਾਂਦਾ ਸੀਗਾ ਓਦਾ ਹਵਾ ਦਾ ਚੱਲਦੀ ਸੀ ਗਰਮ-ਗਰਮ ਪੈਂਦੀ ਸੀ ਚਾਹੇ, ਪਰ ਏ ਚਿਪ-ਚਿਪ ਕੀਤਾ ਐ ਇਨੇ ਸਾਰਾ ਸਰੀਰ।
ਨਹੀ-ਨਹੀ ਇਥੇ ਵੀ ਲੂ ਤੇ ਘਾੱਟ ਗੀ ਏ ਹੂਨ, ਲੋ ਲਾਅ ਨੀ ਵਗਦੀ, ਵਾਪ ਨੀ ਵਗਦੀ, ਇਥੇ ਗਰਮੀ
ਹਾਂ।
ਪੈਂਦੀ ਆਈ ਐ, ਹਾਂ ਥੋੜੇ ਟੈਮ ਤਕ ਸਵੇਰੇ ਸਾੱਤ ਵਜੇ ਸਟਾਰਟ ਹੋ ਜੇ, ਛੇ ਵਜੇ ਸਟਾਰਟ ਹੋ ਜੇ ਸੁਬਾ ਤੜਕੇ ਈ ਤੇ ਸਾਰਾ ਦਿਨ ਗਰਮੀ ਬੋਤ ਬੋਤ ਜਾਦਾ ਰੈਂਦਾ।
ਬੱਤੀ ਤਾਂ, ਚਲੋ ਇਦਰ ਸਾਨੂੰ ਹੈਗਾ ਸੁੱਖ, ਬੱਤੀ ਤਾਂ ਨਹੀਂ ਜਾਂਦੀ ਸਾਡੇ ਇਨੀ ਇਥੇ।
ਨਹੀ ਸਾਡੇ ਬੱਤੀ ਬੋਤ ਖਰਾਬ ਕਰਦੀ ਸੁਬਾ ਸ ਸਵੇਰੇ-ਸਵੇਰੇ ਬੜਾ ਖਰਾਬ ਕਰਦੀ ਐ ਔਰ ਰਾਤ ਨੂੰ ਵੀ ਬੋਤ ਜਾਦਾ ਖਰਾਬ ਕਰਦੀ ਐ।
ਨਹੀ ਬੱਤੀ-ਬੁੱਤੀ ਦਾ ਚਲੋ ਖੈਰ ਹੈਗੈ ਏਥੇ ਸੁਖ ਸਾਡੇ ਬਾਤੀ ਤਾ ਨੀ ਜਾਂਦੀ।
ਨਹੀ ਸਾਡੇ ਤੇ ਬੋਤ ਜਾਂਦੀ ਯਾਰ। ਜੋ ਸਿਆਣੇ ਬੰਦੇ ਤੇ ਗਰਮੀ ਜਰ ਲੈਨ, ਪਰ ਨਿਆਣੇ ਔਖਾ ਹੁੰਦੈ ਵਿਚਾਰੇਆਂ ਬੱਚੇਆਂ ਦਾ।
ਹਾਂ, ਬੱਚੇਆਂ ਦਾ ਔਖਾ ਹੋਨੈ, ਸਈ ਗਾੱਲ ਐ।
ਏਕ ਮੱਛਰ, ਮੱਛਰ ਨੀ ਛੱਡਦਾ ਨਿਆਣੇਆਂ ਨੂੰ, ਚਲ ਸਿਆਣਾ ਤਾ ਬੰਦਾ ਮਾੜਾ ਮੋਟਾ ਤੁਰ ਫਿਰ ਟੈਮ ਪਾਸ ਕਰ, ਪਰ ਨਿਆਣੇ ਥੋੜਾ ਕਰ ਸਕਦੇ।
ਬਿਲਕੁਲ, ਬਿਲਕੁਲ ਸਈ ਕੈ ਰੇ ਓ।
ਹਾਂਜੀ ਬਸ, ਠੀਕ- ਠਾਕ, ਹੋਰ ਤੁਸੀਂ ਕੰਮ ਕਰਕੇ ਕਿਹੜਾ ਕਰਦੇ?
ਮੈਂ ਵੀਰੇ, ਜੀ ਐਸ ਟੀ ਔਫਿਸ ਚ ਹੋਨਾ।
ਵਰਕ?
ਹਾਂਜੀ।
ਜੀ, ਜੀ।
ਜੀਐਸਟੀ, ਕੱਟਦੇ ਨਾ ਜਿੱਥੇ ਆਪਣੇ, ਜੀਐਸਟੀ ਨੰਬਰ ਹੁੰਦਾ ਵਾ, ਮਿਲਦਾ ਵਾ। ਦੁਕਾਨਦਾਰਾਂ
ਹਾਂਜੀ ਜਿਹੜੀ ਹਾਂਜੀ ਹਾਂਜੀ ਬਿਨੈ ਉਹ ਤੁਸੀ ਕਰੇ ਜੇ
ਹਾਂਜੀ ਹ
ਠੀਕ।
ਮੈਂ, ਅਫਸਰਾਂ ਦੇ ਨਾਲ ਹੀ ਹੁੰਦਾ ਜੀ।
ਠੀਕ, ਜ ਠੀਕ ਜੀ
ਅਫਸਰਾਂ ਦੇ ਨਾਲ ਹੀ ਹੋਨਾ ਮਾ।
ਹਾਂਜੀ, ਹਾਂਜੀ ਮੈਂ ਕਾਰਪੈਂਟਰ ਦਾ ਕੰਮ ਕਰਦਾ ਲੋਕ ਇਹਦਾ ਅੰਮ੍ਰਿਤਸਰ ਬਸ ਵਧੀਆ, ਮੈਂ ਕਾਰਪੈਂਟਰ ਦਾ ਕੰਮ ਕਰਦਾ। ਹਾਂਜੀ, ਹਾਂਜੀ ਮੈ ਮਲ ਵੀ ਠੇਕੇਦਾਰ ਨਾਲ ਲੱਗਾ। ਹਾਂ, ਨਾ ਅਜੀ ਹਾਂਜੀ ਉਹ ਵੀ। ਇਜੀਨੀਅਰ ਵੀ ਇਜੀਨੀਅਰ ਵੀ ਕੀਤੀ ਨਾ ਨਾਲ।
ਅੱਛਾ, ਅੱਛਾ ਵਧੀਆ ਗੱਲ ਹੈ।
ਹਾਂਜੀ, ਹਾਂਜੀ ਸਿਵਲ ਇੰਜੀਨੀਅਰ ਕੀਤੀ ਨਾਲ ਕਾਰਪੈਂਟਰ ਕੰਮ ਕਰਦਾ ਮੈਂ
ਬਹੁ ਵਧੀਆ, ਗੱਲ ਹੈ ਵੀਰੇ।
ਹਾਂਜੀ, ਤੇ ਇੱਧਰ ਜੋ ਜੋ ਲੱਕੜ ਉਹਦੀ ਉਹਦ ਕਾ ਕੀ ਰੇਟ ਚੱਲਦਾ ਬਾਈ?
ਲੱਕੜ ਦਾ ਤਾ ਪਤਾ ਨਹੀਂ, ਵੀਰੇ ਮੈਂ ਆਪ ਤੋਂ ਚਾਰ ਕੁ ਸਾਲ, ਪਹਿਲਾਂ ਦਰਵਾਜ਼ਾ ਲੈ ਕੇ ਆਇਆ ਸੀਗਾ ਘਰ ਵਾਸਤੇ ਤੇ ਮੈਨੂੰ ਮਿਲਿਆ ਸੀ ਅਠੱਤੀ ਕੁ ਸੌ ਰੁਪਏ, ਦਾ ਸੱਤ ਫੁੱਟ ਦਾ ਦਰਵਾਜ਼ਾ ਸੀਗਾ ਚਾਰ, ਸਾਢੇ ਚਾਰ ਫੁੱਟ ਮੇਰੇ ਖਿਆਲ ਚੋੜ੍ਹਾਈ ਹੋਣੀ ਇਹਦੀ।
ਇੱਧਰ ਸਕਿਪਟ ਫੁੱਟ ਚੱਲਦਾ ਜਾਂ ਹੇਕਰ ਹਾਂਜੀ?
ਨਹੀਂ, ਇੱਥੇ ਤਾਂ ਸਿੱਧਾ ਠੇਕੇ ਈ ਆਲਾ ਹੁੰਦਾ ਕੰਮ।
ਠੇਕੇ ਤੇ ਚੱਲਦਾ?
ਸਕੇਅਰ ਫੋਟ ਨਹੀਂ ਹੈਗਾ ਇਥੇ।
ਇਹਨੇ ਪੰਜਾਹ ਏਧਰ ਸਾਡੇ ਤੇ ਸਕੇਅਰ ਫੁੱਟ ਚੱਲਦਾ। ਭਾਵੇ ਰਾ ਮਿਸਤਰੀ ਹੋਵੇ, ਭਾਵੇ ਲੱਕੜ ਹੋਵੇ, ਭਾਵੇਂ ਟੈਲਾ ਵਾਲਾ ਜਿਹੜਾ ਮਿਸਤਰੀ ਸਕੇਰ ਫੁੱਟ ਚੱਲਦਾ। ਹਮ ਹਮ
ਟਾਇਲਾਂ ਦਾ ਤਾਂ ਚੱਲਦਾ ਸਾਡੇ ਇੱਥੇ ਸਕੇਅਰ ਫੁੱਟ, ਜਿਵੇਂ ਟਾਇਲ, ਟੂਲ ਲਵਾਉਣੀ ਹੋਵੇ ਨਾ ਕਿਸੇ ਨੇ ਪੱਥਰ ਹੋ ਗਿਆ, ਟਾਇਲ ਹੋ ਗਈ ਉਹ ਸਕੇਅਰ ਫੁੱਟ ਦੇ ਹਿਸਾਬ ਨਾਲ ਆ ਜਿਹੜਾ ਇਹਦਾ ਆਪਣਾ ਹੋ ਗਿਆ, ਲੱਕੜ ਦਾ ਕੰਮ ਹੋ ਗਿਆ ਇਹ ਤਾਂ ਉੱਥੇ ਸਿੱਧੇ ਹੀ ਠੇਕਾ ਦੇ ਦਿੰਦੇ ਆ ਵੀ। ਜਿਵੇਂ, ਕਿਸੇ ਨੇ ਬੈਡ ਬਣਵਾਉਣੇ ਆ। ਘਰੇ ਆ ਦਰਵਾਜ਼ੇ, ਦਰੂਜੇ ਲਵਾਉਣੇ ਆ ਉਹ ਸਿੱਧੇ ਠੇਕਾ ਦੇ ਦਿੰਦੇ ਏ। ਲੱਕੜ ਮਾਲਕ ਦੀ ਹੁੰਦੀ ਵੀ ਆ ਸਾਰਾ ਕੁਛ ਮਾਲਕ ਦਾ ਹੁੰਦਾ ਬਸ, ਉਹਨੂੰ ਠੇਕਾ ਦੇਣਾ ਵੀ ਇੰਨੇ ਦਿਨ ਜੇ ਤਿਆਰ ਕਰਦੇ ਆਪਣਾ ਜਾਂ ਜਲਦੀ ਕਰਦੇ ਦੇਰ ਚ ਕਰਦੇ।
ਠੀਕ, ਠੀ ਨਹੀਂ ਸਾਡੇ ਇੱਧਰ ਨੇ ਇੱਧਰ ਮਾਲ ਵੀ ਗਰ ਘਰ ਵਾਲੇ ਦਾ ਹੁੰਦਾ, ਸਾਰਾ ਕੁੱਝ ਦਾ ਠੇਕਾ ਮ ਸਕੇਰ ਫੁੱਟ ਚੱਲਦਾ। ਕੋਈ ਠੇਕਾ ਨੀ, ਠੇਕਾ ਨਹੀਂ ਕੋਈ ਮਾਰਦਾ ਸਿੱਧਾ ਸਕੇਅਰ ਫੁੱਟ ਹੀ ਚੱਲਦਾ।
ਸਕੇਅਰ ਫੁੱਟ, ਚ ਫਾਇਦਾ ਹੁੰਦਾ ਨਾ।
ਹਾਂ, ਸਕਵੇਅਰ ਫੁੱਟ ਚ ਫਾਇਦਾ ਘਰ ਆਲੇ ਨੂੰ ਦੁੱਖ ਨੀ ਹੁੰਦਾ ਨਾ, ਠੇਕੇਦਾਰ ਨੂੰ ਨਾ ਕੋਈ ਦੁਖ ਏ। ਘਰ ਵਾਲਿਆਂ ਨੂੰ ਇਹ ਹੁੰਦਾ ਯਾਰ ਕੰਮ ਨੀ ਨਬੇੜਦੇ, ਕਈ ਗੱਲਾਂ ਹੁੰਦੀਆਂ ਅਗਲੇ ਨੌ ਵਜੇ ਹੋਣ ਦਸ ਵਜੇ ਹੋਣ ਸਕੇਅਰ ਦਾ ਸਕੇਅਰ ਫੁੱਟ ਵਜਨਾ ਸਕੇਅਰ ਫੁੱਟ ਹੁੰਦਾ।
ਹਮ
ਹਾਂ, ਕਿਉਂਕਿ ਜਨਾਬ ਇਥੇ ਇਦਾ- ਏਦਾਂ ਹੁੰਦਾ ਵੀ ਨਾ ਠੇਕੇਦਾਰ ਨੂੰ ਘਾਟਾ ਜਾਪੇ ਤਾਂ ਨਾ, ਮਾਲਕਾਂ ਨੂੰ ਕੋਈ ਜਾਪੇ ਘਾਟਾ।
ਜੀ।
ਹਾਂ ਤੁਹਾਨੂੰ ਪਤਾ ਕਿਉਂਕਿ, ਇਹ ਹੁੰਦਾ ਵੀ ਮਾਲਕ ਨੂੰ ਵੀ ਹੁੰਦਾ ਵੀ ਮਾਲਕਾ ਨੂੰ ਵੀ ਹੂੰਦਾ ਵੀ ਆਪਣਾ ਕਾਰੋਬਾਰ ਵੇਖਣਾ ਹੁੰਦਾ ਨਾ ਮਾਲਕ ਨੇ ਵੇਖਣਾ ਹੁੰਦਾ ਵੀ ਯਾਰ ਪੈਸੇ ਵੱਧ ਨਾ ਚਲ ਜਾਣ ਮੇਰੇ।
ਬਿਲਕੁਲ ਬਿਲਕੁਲ।
ਹਾਂਜੀ, ਤਹਨੂੰ ਪਤਾ ਬੰਦੇ ਸ ਸਾਰਾ ਕੁ ਹਿਸਾਬ ਕਿਤਾਬ ਆਪ ਦੇਖ ਕੇ ਲੇਬਰ ਏ ਜੋ ਮਿਸਤਰੀ, ਜਦ ਨੂੰ ਉਹ ਲੇਬਰ ਬੜੀ ਮੰਗਦੇ ਬਾਅਦ ਚ
ਹੂੰ ਬਿਲਕੁਲ,
ਤੁਹਾਨੂੰ ਪਤਾ ਜੇ ਫਿਰ ਜਿੰਹਨੇ ਸਕੇਅਰ ਫੁੱਟ ਲੈਣਾ, ਤੇ ਉਹਨੇ ਫੇਰ ਬੰਦਿਆਂ ਨੇ ਵੀ
ਹੂੰ,
ਤੁਹਾਡੇ ਮੈਂ, ਉੱਥੇ ਇੱਕ ਬੰਦਾ ਮਸ਼ਹੂਰ ਸੁਣਿਆ ਅੰਮ੍ਰਿਤਸਰ ਚ ਉਹ ਐਲ ਈ ਡੀ ਵਗੈਰਾ ਠੀਕ ਕਰਦਾ। ਆਰ ਕੇ ਕਰਕੇ ਕੁਛ।
ਹਾਂ
ਹਨਾ ਈ, ਮੈਂ ਦੇਖਿਆ ਉਹਦੇ ਐਡ ਬਹੁਤ।
ਹਾਂਜੀ ਹਾਂਜੀ, ਨਹੀ ਕਰਦਾ ਏ ਮਤਲਬ ਕੀ ਉਹ ਮਸ਼ੀਨੀ ਕਰਦਾ ਉਹ ਮਲ ਹੱਥ ਨਾਲ ਵੀ ਕਰਦਾ।
ਹਾਂ, ਹਾਂ ਹਾਂ।
ਹਾਂ, ਮ ਵੀ ਮਸ਼ੀਨ ਮੈਂ ਅਸੀ ਹਾਂਜੀ, ਮਸ਼ੀਨ ਮੈਂ ਐਲ ਸੀ ਡੀ ਲਦਾ ਆ ਤੇ ਉੱਥੋਂ ਪਤਾ ਪਤਾ ਲੱਗ ਜਾਂਦਾ ਉਸ ਵੇਲੇ।
ਮੈਂ ਤਾਂ ਆਪਣੀ ਐਲ ਸੀ ਡੀ ਸੀ ਮੇਰੇ ਕੋਲ ਮੈਂ ਬੱਤੀ ਇੰਚੀ ਸੀਗੀ ਪਹਿਲਾਂ, ਮੈਂ ਫਿਰ ਤਰਤਾਲੀ ਇੰਚ ਲੈ ਕੇ ਆਇਆ ਉਹਦੇ ਚ ਫਾਲ ਹੈਗਾ ਸੀਗਾ ਕੁਛ ਡਿਸਪਲੇ ਲੈਟ ਆਉਂਦੀ ਸੀ। ਪਰ ਪਿਕਚਰ ਨਹੀਂ ਆਉਂਦੀ ਸੀਗੀ। ਉਹ ਮੈਂ ਠੀਕ ਕਰਨ ਦੇ ਕੇ ਆਇਆ ਕਿਤੇ ਇੱਥੇ ਲੋਕਲ ਹੀ ਆਪਣੇ ਸ਼ਹਿਰ ਚ ਉਹਨੇ ਰੱਖੀ ਰੱਖੀ ਦੱਸ ਅਗਲੇ ਦਿਨ ਕਹਿੰਦਾ ਭਾਜੀ ਪੰਜ ਹਜ਼ਾਰ ਲੱਗਣਗੇ, ਮੈਂ ਕੋਈ ਨੀ ਵੀਰੇ ਤੂੰ ਵਾਪਿਸ ਕਰਦੀ। ਜਦੋਂ ਵਾਪਸ ਲੈਣ ਗਿਆ ਮੈਂ ਦੋ ਤਿੰਨ ਵਾਰੀ, ਕਹਿੰਦਾ ਯਾਰ ਗੋਦਾਮ ਚ ਚਲੀ ਗਈ ਉਹ ਤਾਂਹ, ਗੋਦਾਮ ਚ ਚਲੀ ਗਈ ਏ। ਕਰੀ ਗਿਆ ਕਰੀ ਗਿਆ। ਮੈਂ ਕਿਹਾ ਤੂੰ ਠੁਆ ਮਾਰ ਮਗਾ ਭਰਾਵਾ ਤੂੰ ਰੱਖ ਲੈ ਮੈ ਕਿਹਾ ਕੋਈ ਨੀ।
ਨਈ ਨਈ, ਉਹ ਜੇਹੜੀ ਆਰਕੇ ਹੈ। ਹਾਂ ਜਿਹੜੀ ਆਰਕੇ ਹੈ ਨਾ ਉਹ ਨੀ ਇੰਨੇ ਦਿਨ ਰੱਖਦੇ
ਓ ਤਾਂ ਨਾਲ ਦੀ ਨਾਲ ਕਰਕੇ ਦੇ ਦਿੰਦੇ ਆ ਤਾਂ
ਹਾਂਜੀ, ਜਿੱਦਾਂ ਅੱਜ ਉਥੇ ਤੁਹਾਨੂੰ ਦੱਸਦਾ ਭਾਜੀ ਇੰਨੇ ਮਿੰਟ ਬਹਿ ਜਾਓ।
ਆ ਏ ਟੈਮ ਪਾ ਦੋਗੇ ਯਾ ਟੈਮ ਯਾ ਟੈਮ ਪਾ ਦਿੰਦੇ ਆ ਵੀ ਇੰਨੇ ਹਲੇੇ ਤੁਹਾਨੂੰ ਟਾਈਮ ਲੱਗਣਾ ਵਾ ਵੀ ਤੁਸੀਂ ਕੱਲ ਲੈ ਜੇ ਪਰਸੋਂ ਲੈ ਜਇਓ ਜੇ ਦੂਰ ਬੰਦਾ ਨੂੰ ਨਾਲ ਦੀ ਨਾਲ ਕਰਕੇ ਦੇ ਦਿੰਦੇ ਉਹਨੂੰ ਘੰਟੇ ਦੋ ਘੰਟੇ ਚ
ਉਸ ਤਰ੍ਹਾਂ ਨਾਲ ਮਸ਼ੀਨ ਚ ਪਾ ਕੇ ਮਸ਼ੀਨ ਦੱਸ ਦੇਣਾ ਵੀ ਆ ਚੀਜ਼ ਖ਼ਰਾਬੀ ਹੈ। ਲੱਗ ਤੇ ਉਸੇ ਵੇਲੇ ਚੀਜ਼ ਚੇ ਚੇਂਜ ਕਰਕੇ ਚਲੋ ਉਸ ਵੇਲੇ ਲੈ ਕੇ ਪੈਸੇ ਤੇ ਕਹਿੰਦੇ ਜਾਓ ਹਾਂਜੀ, ਕਈ ਤਾਂ ਲੋਕ ਤੇ ਮੀਨਾ ਮੀਨਾ ਵਿਚ ਦਿੰਦੇ ਨੀ ਜਲਦੀ ਕਿੰਨੀ ਚੀਜ਼ ੲੈ।
ਨਹੀਂ, ਮੈਂ ਦੱਸੀ ਜਾਨਾ ਵਾ ਮਾਰਚ ਮਹੀਨੇ ਚ ਲੈ ਕੇ ਆਇਆ ਸੀ ਗਾ ਐਸੀ ਸਾਲ।
ਹਾਂਜੀ।
ਹੁਣ ਵੇਖਲੋ ਸੱਤਵਾਂ ਮਹੀਨਾ ਲੱਗਿਆ ਹੋਇਆ ਵਾ।
ਅੱਜ ਕੱਲ ਕਈਆਂ ਨੂੰ ਜਾਚ ਨਹੀਂ ਹੈਗਾ। ਬਿਜਨਸ ਪਾ ਲੈਂਦੇ ਆ ਵੀ ਯਾਰ ਖੋਲ ਲੈਂਨੇ।
ਹੂੰ, ਮੈਂ ਦੇਖਿਆ ਉਹਦੇ ਦੁਕਾਨ ਦੇ ਬਾਹਰ ਪਚਵੰਜਾ ਪਚਵੰਜਾ
ਇੱਕ ਸੌ ਪੰਜ ਪੰਜ ਇੰਚੀ ਐਲ ਡੀਆਂ ਪਈਆਂ ਸੀ। ਏਦਾਈ ਮਗਰ ਇਹ ਜੇ ਠੀਕ ਈ। ਜੇ ਠੀਕ ਕਰਦਾ ਹੁੰਦਾ ਚੱਜ ਨਾਲ ਏ ਬਾਰ ਥੋੜੀ ਪਈ ਹੋਣੀ ਸੀ। ਮੈਂ ਫੇਰ ਵੀ ਦੇ ਆਇਆ ੳਨੂੰ। ਮੈਂ ਕਿਹਾ ਚੱਲ ਤੂੰ ਬਾਈ ਠੀਕ ਕਰਦੀ ਯਾਰ। ਨੰਬਰ ਦਿੱਤਾ ਨੰਬਰ ਤੇ ਫੋਨ ਨਾਂ ਚੱਕੇ ਅਗਲਾ। ਤੇ ਫੋਨ ਚੱਕ ਲਵੇ ਤਾਂ ਕਹੰਦਾ। ਮੈਂ ਯਾਰ ਦੇਖ ਕੇ ਦੱਸਦਾ ਐਈ ਕਰੀ ਗਿਆ - ਕਰੀ ਗਿਆ। ਮੈਂ ਕਿਹਾ ਛੱਡ ਪਰੇ ਮੈਂ ਕਿਹਾ ਰਹਿਣ ਦੇ ਮ ਕਿਹਾ ਮੈਂ ਨੀ ਕਰਾਉਣੀ ਮੈਂ ਕਿਹਾ ਤੂੰ ਰੱਖ ਕਰ ਮਗਾ ਕਵਾੜਾ - ਕੁੂੜ ਚ ਦੇ ਦੇ ਚੱਲ।
ਬੰਦੇ ਨੇ ਜਦੋਂ ਇੰਨਾ ਟਾਈਮ ਨਿਘਾ ਦੇਣਾ ਬੰਦੇ ਨੇ ਰਾਖੀ ਨਾਲ ਤੇ ਕਹਿਣਾ ਕਹਿਣਾ ਯ ਤੂੰ ਰਾਖੀ ਲੇ।
ਹਾਂ। ਕਵਾੜ - ਕਬੂੜ ਦੀ ਵੇ ਜਿਹੜੀ ਉਹਨਾਂ ਨੇ ਆ ਠੀਕ ਕਰਕੇ ਪੰਜ ਹਜ਼ਾਰ ਦੱਸ ਰਿਆ ਸੀਗਾ ਬੇਚੱ ਦਿੰਦੇ ਆ।
ਉਹ ਨਾ ਇਹ ਖ਼ਰਾਬ ਕਰਦੇ ਨਾ ਲੋਕਾਂ ਨੂੰ।
ਹਾਂਜੀ।
ਹਾਂਜੀ - ਹਾਂਜੀ।
ਹੋਰ ਮੈਰਿਡ ਓ ਤੁਸੀਂ।
ਹਾਂਜੀ - ਹਾਂਜੀ।
ਕਿੰਨੇ ਬੱਚੇ?
ਬੱਚਾ ਕੋਈ ਵੀ ਨੀ ਅਜੇ ਅਮਰ ਵੀ ਹ। ਨਈ ਨਈ ਤਿੰਨ ਸਾਲ ਹੋ ਗਿਆ। ਆਣੇ ਵਾਲਾ ਬੱਚਾ
ਅੱਛਾ - ਅੱਛਾ ਚਲੋ ਵਧੀਆ ਗੱਲ ਏ ਪਰਮਾਤਮਾ ਸੁੱਖ ਸ਼ਾਂਤੀ ਲਿਆਵੇ।
ਬਸ - ਬਸ ਹਾਂਜੀ। ਹਾਂਜੀ ਹੱਨ ਵੀ ਅਗਲੇ ਮਹੀਨੇ ਆ ਆ ਜਾਣਾ।
ਚਲੋ ਬੋਤ ਚੰਗੀ ਗੱਲ ਏ।
ਹਾਂਜੀ - ਹਾਂਜੀ - ਹਾਂਜੀ- ਹਾਂਜੀ। ਹੋਰ ਤੁਸੀਂ ਸੁਣਾਓ। ਸਭ ਠੀਕ ਠਾਕ ਤੁਸੀਂ ਸੁਣਾਓ। ਆਪਣੀ
ਵਾਂ ਜੀ ਵਧੀਆ ਬੈਠੇ ਆ। ਪੱਖਾ ਲਾ ਕੇ ਹੁਣ ਤਾਂ ਥੋੜੇ ਅੰਦਰ। ਕਮਰੇ ਚ ਆ ਕੇ ਤਾਂ ਰਾਹਤ ਹੈਗੀ ਆ। ਚਾਹੇ ਪੱਖਾ ਲਾ ਲੋ ਏਸੀ ਲਾ ਕੇ। ਥੋੜ੍ਹੀ ਦੇਰ ਬੰਦ ਕੀਤਾ ਸੀ। ਠੰਡਾ ਵਾ ਕਮਰਾ ਹੁਣ।
ਹਾਂਜੀ - ਹਾਂਜੀ ਨੀ ਤਾਂ ਬਾਹ ਬਾਅਦ ਤੇ ਬੜਾ ਔਖਾ ਜੇ
ਹਾਂਜੀ- ਹਾਂਜੀ
ਵਾਹ ਬਾਹਰ ਤੇ ਗਰਮੀ ਦਾ ਬੋਹਤ ਔਖਾ।
ਹਾ ਬਿਲਕੁਲ।
ਹਾਂ ਹਾਂਜੀ। ਹੋਰ ਤੁਸੀਂ ਸੁਣਾਓ।
ਹਾਂ ਵਧੀਆ ਪਾਜੀ ਵਧੀਆ ਹਲੇ ਕਿਥੇ ਹਲੇ ਤਾਂ ਬਣਨਾ। ।
ਹੈਲੋ? ਆਪ ਮੈਰੀਜ ਓ ਕੀ ਅਨ ਮੈਰੀਜ?
ਮੈਰਿਡ ਹੀ ਆ ਵੀਰੇ ਤਿੰਨ ਜਵਾਕ ਨੇ ਆਪਣੇ। ਹਾਂਜੀ ਤਿੰਨੇ ਬੱਚੇ ਪੜ੍ਹਦੇ ਨੇ। ਇੱਕ ਪ੍ਰਾਈਵੇਟ ਮੁੰਡਾ ਪ੍ਰਾਈਵੇਟ ਹੈ। ਬੇਟੀਆਂ ਸਰਕਾਰੀ ਚ'
ਹਾਂਜੀ।
ਚਲੋ ਠੀਕ ਹੈ। ਭਾਜੀ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ।
ਸਸੀ ਹਏ ਓਕੇ।